ਹੱਤ
ਸਾਸ ਸ੍ਰੀ ਕਾਲ ਜੀ।
ਸਾਸ ਸ੍ਰੀ ਕਾਲ ਜੀ।
ਵਧੀਆ ਵਧੀਆ ਜੀ-ਵਧੀਆ ਤੁਸੀਂ ਸੁਣਾਓ ਠੀਕ-ਠਾਕ ਜੀ ਅੱਜ ਕਿਵੇਂ ਯਾਦ
ਬਸ ਠੀਕ-ਠਾਕ। ਮੈਂ ਕੇਆ ਵੀਰ ਜੀ ਨੂੰ ਬੋਹਤ ਦਿਨ ਹੋ ਗਏ ਗੱਲ ਈ ਨੀ ਹੋਏਗੀ। ਗੱਲ ਈ ਕਰੀਏ।
ਹਾਂ ਬੜੀ ਵਧੀਆ ਗੱਲ ਕੀਤੀ ਬੋਹਤ ਦਿਲ ਖੁਸ਼ ਹੋਯਾ।
ਹੂੰ ਹੋਰ ਕੱਰ-ਪਰਿਵਾਰ ਸਭ ਠੀਕ-ਠਾਕ?
ਸਭ ਵਧੀਆ ਜੀ-ਸਭ ਵਧੀਆ ਸਭ ਠੀਕ-ਠਾਕ।
ਹੂੰ ਹੋਰ ਪਰਜਾਈ ਨੇ ਕੀ ਬਣਾਯਾ ਅੱਜ ਫੇਰ ਦਪੈਰੇ?
ਅਸੀਂ ਤੇ ਅੱਜ ਬਣਾਯਾ ਜੀ ਓਦਾ ਅਪਣਾ ਬੈਂਗਨ ਦਾ ਪੜਥਾ ਬਣਾਯਾ ਜੀ ਅੱਜ ਅਸੀਂ। ਠੰਡ ਸੀ ਨਾ ਜੀ ਬਾਰਿਸ਼ ਦਾ ਮੌਸਮ ਬਣਿਆ ਦਾ ਸੀ ਸਾਡੇ- ਬੈਂਗਨ ਦਾ ਪੜਥਾ ਬਣਾਯਾ।
ਬੱਚੇ ਤਾਂ ਕਾਫੀ ਸ਼ੋਰ ਪਾਂਦੇ ਨੇ।
ਵਾ ਜੀ ਵਾ ਤੁਸੀਂ ਫੇਰ ਤੁਸੀਂ ਬਣਾ ਲੈਂਦੇ ਓ ਜੀ।
ਨਈ ਤੁਸੀਂ ਦੱਸੋ ਥੋੜ੍ਹਾ ਮੈਨੂੰ ਨਾ ਮੈਨੂੰ ਮੇਰਾ ਬਣਦਾ ਪਯਾ ਪਰ ਟੇਸਟੀ ਨੀ ਬਣਦਾ।
ਅੱਛਾ-ਅੱਛਾ।
ਕੁਛ ਡਿਫਰੈਂਟ ਪਾਂਦੇ ਓ
ਅਸੀਂ, ਅਸੀਂ ਸਾਡਾ ਬਣਾਣ ਦਾ ਥੋੜ੍ਹਾ ਜੇਹਾ ਅਲੱਗ ਤਰੀਕਾ ਹੈਗਾ ਅਸੀਂ ਜੇੜਾ ਬਣਾਣੇ ਆ ਨਾ ਬੈਂਗਨ ਦਾ ਪਰ ਤਾਂ ਅਸੀਂ ਤੇ ਬੈਂਗਣ ਲੈਂਣੇ ਆਂ ਵੱਡੇ ਆਲੇ
ਛੋਟੇ ਬੈਂਗਨਾਂ ਦਾ ਨੀ ਵਧੀਆ ਬਣਦਾ।
ਕਈ ਵਾਰੀ ਨਾ ਬੈਂਗਣਾ ਚੋਂ ਕੀੜਾ-ਕੂੜਾ ਓ‌ ਕੈਂਦੇ ਨੇ ਨਿਕਲ ਆਂਦਾ ਵੇ।
ਓ ਨਈ-ਨਈ ਬੈਂਗਣ ਬੈਂਗਣ ਜੇੜਾ ਬੈਂਗਣ ਹਲਕਾ ਹੋਏਗਾ ਨਾ ਜੀ ਓ ਬੈਂਗਣ ਬੀਜਾਂ ਤੋਂ ਰੈਤ ਹੋਏਗਾ ਓਦੇ ਬੀਜ ਨੀ ਹੋਣਗੇ ਨਾ ਕੀੜਾ ਹੋਏਗਾ ਪਾਰਾ ਬੈਂਗਣ ਕੀੜੇ ਵਾਲਾ ਹੋਵੇਗਾ ਜੀ ਐ ਸਭ ਤੋਂ ਵੱਡੀ ਪਹਿਚਾਣ ਹੈਗੀੀ ਏ ਬੈਂਗਨ ਦੀ। ਠੀਕ ਐ ਜੀ ਦੂਸਰੀ ਗੱਲ ਜੇੜਾ ਬੈਂਗਨ ਹੋਏਗਾ ਉਹ ਬੈਂਗਣ ਪਹਿਲੇ ਚੈੱਕ ਕਰ ਲਓ ਮੋਰੀ ਵਾਲਾ ਨਾ ਹੋਏ। ਜਿਹਦੇ ਵਿੱਚ ਮੋਰੀ ਹੋਏਗੀ ਨਾ ਬੈਂਗਣ ਵਿੱਚ ਉਹ ਕੀੜਾ ਹੋਏਗਾ ਉਹਦੇ 'ਚ ਠੀਕ ਹੈ ਜੀ, ਚਲੋ ਦੂਸਰੀ ਗੱਲ ਇਹ ਹੋ ਗਈ ਜੀ, ਤੀਸਰੀ ਗੱਲ ਇਹ ਹੋਈ ਇਹ ਜਿਹੜੀ ਬੈਂਗਣ ਹੈਗਾ ਉਹ ਸਾਈਜ਼ ਵਿੱਚ ਘੱਟ ਤੋਂ ਘੱਟ ਥੋੜਾ ਜਿਹਾ ਹੈਵੀ ਹੋਣਾ ਚਾਹੀਦਾ ਵੱਡਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਭੜਥਾ ਬਣਦਾ ਨਾ ਬੈਂਗਣ ਦਾ ਉਹ ਜਿੰਨਾ ਜਿੰਨਾ ਹਿਸਾਬ ਨਾਲ ਥੋੜ੍ਹਾ ਹੈਵੀ ਹੋਏਗਾ ਨਾ ਵੱਡਾ ਹੋਏਗਾ ਓਨਾ ਵਧੀਆ ਬਣੇਗਾ।
ਐ ਤੇ ਬੜੀ ਵਧੀਆ ਗੱਲ ਦੱਸੀ ਤੁਸੀਂ ਹਾਂ ਮੈਨੂੰ। ਉਹ ਮੈਂ ਜਾਂਦੀ ਸੀਗੀ, ਮੈਨੂੰ ਸੋਚਦੀ ਰਹਿ ਜਾਂਦੀ ਸੀ ਕਿਵੇਂ ਦਾ ਖਰੀਦਾ ਮੈਂ ਚੋਂ
ਨਾ- ਨਾ- ਨਾ -ਨਾ- ਨਾ -ਨਾ- ਨਾ ਇਹ ਦੋ ਤਿੰਨ ਚੀਜ਼ਾਂ ਕਲੀਅਰ ਕਰੋ ਆਪਣੀਆਂ, ਫਿਰ ਉਸ ਤੋਂ ਬਾਅਦ ਬੈਂਗਣ ਦਾ ਭੜਥਾ ਵਧੀਆ ਬਣਦਾ। ਫੇਰ ਇਕ ਗਲ ਹੋਰ ਏ, ਜੇ ਬੈਂਗਣ ਦਾ ਭੜਥਾ ਬਣਾਉਣਾ ਨਾ ਜੀ ਸਭ ਤੋਂ ਪਹਿਲੇ ਬੈਂਗਣ ਜਿਹੜਾ ਨਾ, ਉਹ ਤੁਸੀਂ ਪੰਦਰਾਂ ਵੀਹ ਮਿੰਟ ਨਾ ਬੈਂਗਣ ਨੂੰ ਪਾਣੀ 'ਚ ਭਿਓਂ ਕੇ ਰੱਖੋ।
ਅੱਛਾ- ਅੱਛਾ।
ਉਹ ਪਾਣੀ ਚ ਭਿਉਣ ਦਾ ਫਾਇਦਾ ਕੀ ਹੁੰਦਾ ਹੈਗਾ ਹੈ ਉਹ ਪਾਣੀ 'ਚ ਜਿਹੜਾ ਭਿਉਂ ਗਿਆ ਨਾ, ਉਹਦੇ ਉੱਤੇ ਜਿਹੜੀ ਉਹ ਲੱਗੀ ਹੁੰਦੀ ਹੈ ਡਸਟ ਵਗੈਰਾ ਜਾਂ ਜੋ ਵੀ ਹੈਗਾ ਉਹ ਅੱਛੀ ਤਰ੍ਹਾਂ ਸਾਫ਼ ਹੋ ਜਾਵੇਗੀ। ਠੀਕ ਹੈ ਜੀ, ਉਹ ਜਦੋਂ ਤੁਸੀਂ ਪੰਦਰਾਂ ਵੀਹ ਮਿੰਟ ਪਾਣੀ ਚ ਭਿਉਂ ਕੇ ਰੱਖੋਗੇ ਨਾ ਅਤੇ ਉਹ ਡਸਟ ਸਾਫ਼ ਹੋ ਜਾਵੇਗੀ ਚੰਗੀ ਤਰ੍ਹਾਂ, ਬੈਂਗਣ ਸਾਫ਼ ਹੋ ਜਾਵੇਗਾ ਕੋਈ ਗੰਦਗੀ ਵਗੈਰਾ ਨਹੀਂ ਆਏਗੀ। ਕਿਉਂਕਿ ਬੈਂਗਣ ਨੂੰ ਜਦੋਂ ਅਸੀਂ ਭੁੰਨਣਾ ਨਾ ਜੀ, ਉਹ ਫਿਰ ਸਾਰਾ ਜਿਹੜਾ ਡਸਟ ਹੁੰਦੀ ਹੈ ਨਾ ਉਹ ਬੈਂਗਣ ਦੇ ਅੰਦਰ ਚਲੇ ਜਾਂਦੀ ਹੈ, ਫਿਰ ਕਿਰਕ ਜਿਹੜੀ ਹੈ ਨਾ ਉਹ ਸਵਾਦ ਖ਼ਰਾਬ ਕਰਦੀ ਹੈ।
ਹਾਂਜੀ- ਹਾਂਜੀ।
ਠੀਕ ਹੈ। ਅਤੇ ਤੁਸੀਂ ਉਹਨੂੰ ਕੀ ਕਰਨਾ, ਸਭ ਤੋਂ ਪਹਿਲੇ ਆਪਣਾ ਨਾ ਗੈਸ ਦੇ ਉੱਪਰ ਆਪਣਾ ਉਹਨੂੰ ਰੋਸਟਿਡ ਕਰਨ ਵਾਸਤੇ ਇੱਕ ਜਾਲ ਰੱਖਣਾ ਹੈਗਾ, ਕਿਉਂਕਿ ਖਾਲੀ ਸਿੱਧਾ ਗੈਸ ਦੇ ਉੱਤੇ ਰੱਖੋਗੇ ਨਾ ਤੁਸੀਂ ਤੇ ਉਹ ਵੀ ਕੀ ਹੁੰਦਾ ਹੈ ਕਿ ਜਿਹੜੀ ਗੈਸ ਦੀ ਉਹ ਹੁੰਦੀ ਹੈ ਨਾ ਉਹ ਜਿਹੜੀ ਖ਼ਰਾਬ ਕਰਦੀ, ਨੁਕਸਾਨ ਕਰਦੀ, ਤੇ ਗੈਸ ਹੁੰਦੀ ਨਾ ਜਿਹੜੀ ਵੈਸੇ ਤੇ ਐ ਭੁਨਿੰਆ ਜਾਂਦਾ ਹੈ ਕੋਲਿਆਂ ਦੇ ਉੱਤੇ। ਪਰ ਅੱਜ ਕੱਲ੍ਹ ਕੋਲਿਆਂ ਦਾ ਹਿਸਾਬ ਕਿਤਾਬ ਨਹੀਂ ਹੈਗਾ। ਤੇ ਉਹ ਫੇਰ ਅਸੀਂ ਕੀ ਕਰਦੇ ਹਾਂ ਗੈਸ ਦੇ ਉੱਪਰ ਨਾ ਛੋਟੀ ਜਿਹੀ ਜਾਲੀ ਬਣਾਈ ਦੀ ਆ ਅਸੀ, ਠੀਕ ਹੈ ਜੀ। ਉਹ ਜਾਲੀ ਬਣਾ ਕੇ ਤੇ ਅਸੀਂ ਉਹਦੇ ਉੱਤੇ ਰੱਖਣੇ ਆ ਜੀ ਕੋਲੇ।
ਹਮ।
ਠੀਕ ਹੈ, ਜਿਹੜੇ ਕੋਲੇ ਆਉਂਦੇ ਆ ਨਾ ਬਜ਼ਾਰੋਂ ਲੱਕੜ ਵਾਲੇ। ਹੈਲੋ।
ਹਾਂਜੀ।
ਸੁਣ ਰਹੇ ਹੋ ਨਾ?
ਹਾਂਜੀ, ਮੈਂ ਸੁਣ ਰਹੀ ਹਾਂ ਸਾਰੀ ਗੱਲ ਸੁਣ ਰਹੀ ਆ।
ਹਾਂ ਉਹ ਕੋਲੇ ਹਾਂ ਉਹ ਕੋਲੇ ਜਿਹੜੇ ਅਸੀਂ ਰੱਖਣੇ ਆ ਨਾ ਜੀ ਉਹ ਆਉਂਦੇ ਨੇ ਲੱਕੜ ਵਾਲੇ ਕੋਲੇ ਆਉਂਦੇ ਨੇ। ਉਹ ਕੋਲੇ ਉੱਤੇ ਰੱਖ ਕੇ ਜਾਲੀ ਦੇ ਉੱਤੇ, ਉਸ ਤੋਂ ਬਾਅਦ ਅਸੀਂ ਉਹਨੂੰ ਰੋਸਟਿਡ ਕਰਨੇ ਆ ਜੀ ਔਦੇ ਉੱਤੇ।
ਹ
ਠੀਕ ਹੈ ਜੀ ਉਹ ਅੱਛੀ ਤਰ੍ਹਾਂ ਰੋਸਟਡ ਹੋ ਜਾਂਦੇ ਨੇ ਫਿਰ ਉਹਦੀ ਸਮੋਕੀ ਜਿਹੜੀ ਹੁੰਦੀ ਨਾ ਜਿਹੜਾ ਸਮੋਕੀ ਫਲੇਵਰ ਹੁੰਦਾ ਉਹਦੇ ਵਿੱਚ ਜਿਹੜਾ ਕੋਲਿਆਂ ਦਾ ਆਉਂਦਾ ਹੈਗਾ ਉਹ ਸਮੋਕੀ ਫਲੇਵਰ ਜਿਹੜਾ ਹੈ ਨਾ ਉਹ ਵਧੀਆ ਲੱਗਦਾ ਹੈਗਾ ਉਹਦੇ ਨਾਲ ਬਣਦੇ ਸਵਾਦ ਤੇ ਉਹਨੂੰ ਉਹਦੇ ਉੱਤੇ ਤੁਸੀਂ ਆਪਣਾ ਰੋਸਟ ਕਰੋ ਹਾਂ ਰੋਸਟ ਕਰੋ ਤੁਸੀਂ ਅੱਛੇ ਤਰੀਕੇ ਨਾਲ ਉਹ ਮਤਲਬ ਇੱਕਦਮ ਭੁੰਨੇ ਜਾਣਗੇ ਇੱਕ ਭੁੰਨੋ ਜਾਂ ਦੋ ਤੁਹਾਡੇ ਜਿੰਨੀ ਉਹ ਹੈਗੀ ਐ ਉਸ ਹਿਸਾਬ ਨਾਲ ਤੁਹਾਨੂੰ ਮਤਲਬ ਲੈ ਸਕਦੇ ਹੋ ਬੈਂਗਣ ਜੇ ਤੁਸੀਂ ਇੱਕ ਬੈਂਗਣ ਲਿਆ ਫਿਰ ਤੁਸੀਂ ਬੈਂਗਣ ਦਾ ਉਹਨੂੰ ਅੱਛੀ ਤਰ੍ਹਾਂ ਜਦੋਂ ਭੁੰਨੋਗੇ ਨਾ ਮੰਨੂ ਫਿਰ ਤੁਸ ਤੁਸੀਂ ਸਾਈਡ 'ਤੇ ਰੱਖੋ ਫਿਰ ਤੁਹਾਨੂੰ ਕੀ ਕਰਨਾ ਹੈਗਾ ਕਿ ਉਹਦੇ ਵਿੱਚ ਸਭ ਤੋਂ ਪਹਿਲੇ ਕੜਾਹੀ ਦੇ ਵਿੱਚ ਤੇਲ ਪਾ ਕੇ ਤੇ ਥੋੜੇ ਜਿਹੇ ਪਿਆਜ਼ ਤੇ ਉਹ ਭੁੰਨ ਨੇ ਅਦਰਕ ਲਸਣ ਠੀਕ ਹੈ ਜੀ ਉਹ ਪਿਆਜ ਤੇ ਅਦਰਕ ਲਸਣ ਜਿਹੜੇ ਨਾ ਤੁਸੀਂ ਮੋਟੇ ਮੋਟੇ ਭੁੰਨੇ ਨੇ ਕਿਉਂਕ ਜਦੋਂ ਪਰਥਾ ਬਨਾਉਣਾ ਨਾ ਉਹ ਪਰਥੇ ਦੇ ਵਿੱਚ ਮੋ ਮੋਟੇ ਜਿਹੜੇ ਨੇ ਨਾ ਸਵਾਦ ਲੱਗਦੇ ਨੇ ਮਤਲਬ ਬਰੀਕ ਨਹੀਂ ਕਰਨੇ ਪਿਆਜ਼ ਅਦਰਕ ਅਦਰਕ ਲਸਣ ਉਹ ਭੁੰਨਣੇ ਨੇ
ਅੱਛਾ ਅੱਛਾ ਅੱਛਾ ਅਸੀਂ ਨਾ ਹਾਂ ਮੇਰੇ ਖਿਆਲ ਨਾਲ ਅਸੀਂ ਥੋਮ ਨਹੀਂ ਪਾਉਂਦੇ ਇਸ ਕਰਕੇ ਫਲੇਵਰ
ਹਾਂ ਮੈਂ ਤੁਹਾਨੂੰ ਜਿਹੜੀ ਗੱਲਾਂ ਦੱਸ ਰਿਹਾ ਨਾ ਜੀ ਉਹ ਵਾਸਤੇ ਦੱਸ ਰਿਹਾ ਔਰ ਜਿਹੜੀ ਤੁਹਾਨੂੰ ਸਮੋਕ ਸਮੋਕੀ ਫਲੇਵਰ ਵੀ ਦੱਸਿਆ ਨਾ ਇਹ ਵੀ ਸੀ ਕਰਕੇ ਦੱਸਿਆ ਕਿ ਜਿਹੜਾ ਅੱਛਾ ਟੇਸਟ ਆਉਂਦਾ ਨਾ ਉਹ ਸਮੋਕੀ ਫਲੇਵਰ ਦਾ ਤਾਂ ਆਉਂਦਾ ਕਿਉਂਕਿ ਅਸੀਂ ਗੈਸ ਦੇ ਉੱਤੇ ਰੱਖਣੇ ਹਾਂ ਗੈਸ ਦੇ ਵਿੱਚੋਂ ਨਿਕਲਦੀ ਹੈ ਜਿਹੜੀ ਉਹ ਗੈਸ ਦੀ ਹੁੰਦ ਹੁੰਦੀ ਹੈ ਨਾ ਉਹਦੇ ਨਾਲੋਂ ਸਮੈੱਲ ਜਿਹੜੀ ਨਾ ਉਹ ਉਹਦੇ ਵਿੱਚ ਮਤਲਬ ਅੱਛਾ ਟੇਸਟ ਨਹੀਂ ਦੇ ਪਾਉਂਦੀ ਠੀਕ ਹੈ ਜੀ ਉਹ ਫਿਰ ਤੁਸੀਂ ਜਦੋਂ ਉਹਨੂੰ ਅੱਛੀ ਤਰ੍ਹਾਂ ਕਰੋਗੇ ਨਾ ਜੀ ਫਰਾਈਡ ਉਹਦੇ ਵਿੱਚ ਪਿਆਜ਼ ਅਦਰਕ ਲਸਣ ਠੀਕ ਹੈ ਜੀ ਉਹ ਜਦੋਂ ਲਾਲ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਉਹਦੇ ਹਲਦੀ ਪਾ ਲਓ ਨਮਕ ਪਾ ਲੋ ਆਪਣਾ ਉਸ ਤੋਂ ਬਾਅਦ ਨੋਰਮਲ ਕੀ ਕਹਿੰਦੇ ਇਹਨੂੰ ਜੋ ਵੀ ਤੁਸੀਂ ਪਾਉਂਦੇ ਹੋ ਮਸਾਲੇ ਵਗੈਰਾ ਜੋ ਤੁਹਾਨੂੰ ਜ਼ਿਆਦਾ ਲਾਈਕ ਦਰਦ ਹਾਂ ਦੋ ਤਿੰਨ ਚੀਜ਼ਾਂ ਹੀ ਉਹ ਪਾ ਕੇ ਭੁੰਨ ਲਓ ਫਿਰ ਉਹਦੇ ਵਿੱਚ ਪਿਆਜ ਪਾਓ ਜੀ ਠੀਕ ਹੈ ਜੀ ਪਿਆਜ ਪਾਓਗੇ ਜੀ ਉਹ ਆਪਣਾ ਸੋਰੀ ਪਿਆਜ਼ ਕਹਿ ਰਿਹਾ ਉਹਦੇ ਵਿੱਚ ਟਮਾਟਰ ਪਾਓ ਜੀ ਪਿਆਜ਼ 'ਤੇ ਅਸੀਂ ਪਹਿਲੇ ਪਾ ਹੀ ਲੈ ਜੀ ਟਮਾਟਰ ਪਾਓ ਟਮਾਟਰ ਜਦੋਂ ਤੁਸੀਂ ਟਮਾਟਰ ਪਾਉਂਣੇ ਨੇ ਉਹ ਵੀ ਮੋਟੇ ਮੋਟੇ ਪਾਉਣੇ ਨੇ ਕਿਉਂਕਿ ਬਰੀਕ ਟਮਾਟਰ ਦਾ ਪਾਣੀ ਛੱਡ ਜਾਂਦੇ ਨੇ ਠੀਕ ਹੈ ਜੀ ਉਹ ਜਦੋਂ ਟਮਾਟਰ ਪਾਓਗੇ ਨਾ ਤੇ ਉਹ ਥੋੜੇ ਮੋਟੇ ਮੋਟੇ ਟਮਾਟਰ ਹੋਣਗੇ ਤੇ ਉਹ ਨਾ ਭਰਥੇ ਦੇ ਵਿੱਚ ਟੇਸਟ ਲਿਆਣਗੇ ਖੱਟੇ -ਖੱਟੇ ਦਾ ਕਿਉਂਕਿ ਟਮਾਟਰ ਦੇਸੀ ਹੋਣ ਤੇ ਜ਼ਿਆਦਾ ਬੈਟਰ ਹੈਗੇ ਅੱਜ ਕੱਲ ਦੂਸਰੇ ਵੀ ਆਂਦੇ ਨੇ ਨਾ ਗੋਲ ਵਾਲੇ ਟਮਾਟਰ ਹੁੰਦੇ ਦੇਸੀ ਭੜਥੇ ਚ ਹਮੇਸ਼ਾ ਦੇਸੀ ਟਮਾਟਰ ਕਾਮਯਾਬ ਹੈਗੇ ਨੇ ਉਹ ਤੁਸੀਂ ਪਾਓਗੇ ਨਾ ਟਮਾਟਰ ਉਹਦੇ ਵਿੱਚ ਉਹਨੂੰ ਅੱਛੀ ਤਰ੍ਹਾਂ ਥੋੜੇ ਪੰਜ ਸੱਤ ਮਿੰਟ ਦਸ ਮਿੰਟ ਭੁੰਨੋਗੇ ਟਮਾਟਰ ਗਲ ਜਾਏਗਾ ਰੱਖੋ ਟਮਾਟਰ ਜਲਦੀ ਗਲ ਜਾਂਦਾ ਹੈਗਾ ਤੇ ਟਮਾਟਰ ਲਾਸਟ 'ਚ ਪਾਣਾ ਹੈਗਾ ਕਿਉਂਕਿ ਟਮਾਟਰ ਦਾ ਟੇਸਟ ਜਿਹੜਾ ਹੈ ਨਾ ਉਹ ਭੜਥੇ 'ਚ ਆਂਦਾ ਹੈਗਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹ ਭੜਥਾ ਪਾ ਦੋ ਤੁਸੀਂ ਜਿਹੜਾ ਤੁਹਾਡਾ ਉੱਤੇ ਭੜਥਾ ਪਿਆ ਹੋਇਆ ਜਿਹੜਾ ਤੁਸੀਂ ਕੀਤਾ ਹੈਗਾ ਉਹ ਆਹੋ ਹਾਂ ਉਹ ਭੜਥਾ ਪਾ ਲਓ ਤੁਸੀਂ ਉਹਦੀ ਪਿੱਛੋਂ ਡੰਡੀ ਲਾ ਲਓ ਪਹਿਲੇ ਕਿਉਂਕਿ ਡੰਡੀ ੲਹ ਗੱਲ ਜਾਂਦਾ ਤੇ ਭੜਥੇ ਦੀ ਸਿਰਫ ਪਿੱਛੋਂ ਡੰਡੀ ਲਾ ਕੇ ਤੇ ੳਸ ਤੋਂ ਬਾਦ ੳਨੂੰ ਭੜਥੇ ਨੂੰ ਅੱਛੀ ਤਰਾਂ ੳਰੇ ਵਿੱਚ ਮਿਕਸ ਕਰੋ ਤੇ ਬਸ ਫੇਰ ੳਹ ਹਾਂ ਬ ਉਹ ਏ ਬਨਾਨਾ ਤੁਸੀ ਸਰਸੋਂ ਦੇ ਤੇਲ ਚ ਏ ਸਭ ਤੋਂ ਵੱਡੀ ਗੱਲ ਹਾਂ ਸਰਸੋਂ ਦਾ ਤੇਲ ਲੈਣਾ ਹੈਗਾ ਕਸ ਮਸਟਰਡ ਓੲਲ ਸਮਝ ਰਏ ਜੀ, ੳਦੇ ਨਾਲ ਏਹ ਚੀਜ ਦੀ ਜੇੜਾ ਰੰਗਤ ਅੱਛੀ ਆਂਦੀ ਏ। ਮਸਟਰਡ ਓੲਲ ਚ ਈ ਬਨਾਨਾ ਮਸਾਲਾ ਬਸ ੳਹ ਸਮਝ ਲੋ ੳਸ ਤੋਂ ਬਾਦ ਤੁਸੀ ੳਨੂੰ ਜਦੋਂ ਪਾਓਗੇ ਪੰਜ-ਸੱਤ-ਦਸ ਮਿੰਟ ੳਨੂੰ ਅੱਛੀ ਤਰਾ ਹਿਲਾਓ ਨਮਕ ਸਵਾਦਾਨੁਸਾਰ ਜੋ ਤੁਸੀ ਜਿੰਨਾ ਤੁਸੀ ਤੇਜ ਖਾਂਦੇ ਹੳ ਤੇਜ ਪਾ ਲੋ, ਹਲਕਾ ਖਾਂਦੇ ੳ ਹਲਕਾ ਪਾ ਲੋ, ਠੀਕ ਏ ਜੀ। ਓਹ ਏ ਸਮਝ ਕੇ ਚੱਲੋ ਵੀ ਜਦੋ ਤੁਸੀ ੳਨੂੰ ਬਨਾਓਗੇ ਨਾ ੳਦੇ ਵਿੱਚ ੳਨੂੰ ਹਾਂ ਲਾਸਟ ਚ ਜਦੋ ਟਮਾਟਰ ਪਾ ਕੇ ਤੇ ਭੜਥਾ ਪਾਓਗੇ ਬਸ ਦਸ-ਪੰਦਰਾਂ ਮਿੰਟ ਈ ਤਾਨੂੰ ਲਾਨੇ ਕਿਉਂਕਿ ੳਹ ਗਲੇਆ ਹੁੰਦਾ ਹੈਗਾ ਓਨੀ ਦੇਰ ਤੱਕ ਬਸ ਪੰਜ- ਸੱਤ ਮਿੰਟ ਤੱਕ, ਦਸ ਮਿੰਟ ਤੱਕ, ੳਨੇ ਅੱਛੀ ਤਰਾ ਰਲ ਜਾਂਦਾ ਵਿੱਚ ਤੇ ੳਸ ਤੋਂ ਬਾਦ ਪੰਜ-ਸੱਤ ਮਿੰਟ ੳਨੂੰ ਬਸ ਉੱਪਰੋ ਢੱਕ ਦੋ ਪਲੇਟ ਨਾਲ ਭੜਥਾ ਤੇਆਰ ਹੋ ਗਿਆ ਬਸ ੳਤੋ ਦਾ ਚੰਗੀ ਤਰਾ ੳਹ ਭੜਥਾ ਦਸ-ਪੰਦਰਾਂ ਮਿੰਟ ਪੈਲੇ ਈ ਮਸਾਲਾ ਤੁਸੀ ਬਨਾ ਲਿਤਾ ਐ। ਤੇ ਨਾਲ ਅਪਨਾ ਤੰਦੂਰੀ ਫੁਲਕੇ ਤੇ ਕੱਟੇਆ ਪਿਆਜ, ਕਯਾ ਬਾਤ ਏ।
ਤੇ ਵੈਸੇ ਵੀਰ ਜੀ ਤੁਸੀ ਤਦਾਰੀ ਤੰਦੂਰੀ ਫੁਲਕੇ ਤੰਦੂਰ ਤੇ ਬਨਾਦੇ ੳ ਜਾਂ ਘਰ ਬਨਾਦੇ ੳ।
ਨਈ ਨਈ। ਅਸੀ ਤੇ ਜੀ ਏਸਰਾਂ ਹੈਗਾ ਸਾਡੇ ਤਵੇ ਤੇ ਨੀ, ਅਸੀ-ਅਸੀ ਬਨਾਨੇ ਆ ਜੀ ਕੁੱਕਰ ਏਚ।
ਹਾਂ ਸਾਡੇ ਕੋਲ ਨਾ ਮਮ ਮਾਤਾ ਜੀ, ਮਾਤਾ ਜੀ ਬਨਾਦੇ ਨੇ ਕੂਕਰ ਏਚ। ੳ ਬੜੇ ਸੁਆਦ ਬਨਾਦੇ ਨੇ, ੳਹ ਫੇਰ ਕੂਕ ਕੁੱਕਰ ਦੇ ਵਿਚ ਨਾ ਦੋ-ਤਿੰਨ ਪ੍ਰਸ਼ਾਦੇ ਲੈ ਜਾਂਦੇ ਨੇ, ਲੱਗ ਜਾਂਦੇ ਨੇ। ਜਿਵੇਂ ਅਸੀ ਹੁੰਦਾ ਏ ਨਾ ਕੁੱਕਰ ਗਰਮ ਕਰਕੇ ੳਦੇ ਵਿੱਚ ਸਾਈਡ ਤੇ ਲਗਾਂਦੇ ਨੇ ਮਾਤਾ ਜੀ ਬੜੇ ਅੱਛੇ ਤਰੀਕੇ ਨਾਲ। ਕੜਾਹੀ ਚ ਵੀ ਲੈ, ਲਗ
ਅੱਛਾ ਕੋਈ ੳ, ਕੋਈ ਪਾਨੀ ਵਗੈਰਾ ਲਗਾਨਾ ਹੁੰਦਾ ਜਾਂ ਓਯਲ ਲਗਾਨਾ ਹੁੰਦਾ ਸਾਈਡਾ ਤੇ
ਨਈ-ਨਈ, ਪਾਨੀ ਨਾਲ ਈ ਲਗਾ ਕੇ ਬਨਦਾ ਏ ਜੀ ੳ ਓਦੇ ਨਾਲ ਹੀ ਬਨਦੇ ਨੇ ਹੋਰ ਕੀ, ਬਾਕੀ ਏਹ ਏ ਕਿ ਬਈ ਜੋ ਤੁਸੀ ਤੰਦੂਰੀ ਸਵਾਦ ਲੈਨਾ ਜੇ ਇਸ ਤੋਂ ਅੱਛਾ, ਕਿਉਂਕਿ ੳ ਤੇ ਦੇਖੋ ਓਹ ਰੇਡੀਮੇਡ ਤੰਦੂਰ ਆਲਾ ਜੇੜਾ ਸਵਾਦ ਹੁੰਦਾ ਨਾ, ਮਿੱਟੀ ਆਲਾ ਤੰਦੂਰ ਆਲਾ ਜੇੜਾ ਹੁੰਦਾ ੳਦਾ ਟੇਸਟ ਜੇੜਾ ਅੱਛਾ ਆਂਦਾ, ਹੁਨ ਜੇੜਾ ਤੁਸੀ ਅਸੀ ਏਦੇ ਵਿੱਚ ਕੋਲੇਆਂ ਦਾ ਸਮੋਕੀ ਫਲੇਵਰ ਕਉਂ ਦਿੱਤਾ ਏ ਕਿਉਂਕਿ ਏਦਾ ਟੇਸਟ ਜੇੜਾ ਨਾ ਜਾਦਾ ਚੇਂਜ ਹੋ ਜਾਂਦਾ, ਅੱਛਾ ਬਨਦਾ ਟੇਸਟ ਜੇ ਗੈਸ ਦੇ ਉਪਰ ਬਨਾਵਾਂਗੇ ਨਾ ਟੇਸਟ ਚੇਂਜ ਹੋ ਜਾਂਦਾ ੳ। ਏ ਫਰਕ ਹੁੰਦਾ ਬਸ ਨਾਲ ਪਿਆਜ ਕੱਟੇ ਹੋਨ, ਸਲਾਦ ਹੋਏ ਨਾਲ ਵਾਹ ਜੀ ਵਾਹ, ਕਯਾ ਬਾਾਤ, ਨਿੰਬੂ ਪਾਓ ਪਿਆਜ ਦੇ ਉਪਰ, ਵਧੀਆ ਤਰੀਕੇ ਨਾਲ ਬਨਦਾ ਏ, ਫਰਾਈ ਕਰੋ ਹਾਂ ਲੇਕਿਨ ੳਈ ਏ ਬਸ ੳਦੇ ਵਿੱਚ ਤੁਸੀ ਏਕ-ਦੋ ਗੱਲਾਂ ਦਾ ਈ ਧਿਆਨ ਰੱਖਨਾ ਜੇੜੀ ਤਾਨੂੰ ਦੱਸ ਜਾਂ ਮਸਾਲੇ ਔਰ ਜੇੜਾ ਭੁੰਨਨ ਦਾ ਤਰੀਕਾ।
ਹਾਂ ਹਾਂ ਹਾਂ ਮੈਂ ਅਦਰਕ ਤੇ ਥੋਮ ਮੈਂ ਥੋੜਾ ਅਵਾੲਡ ਕਰ ਕੀਤਾ ਐ ਹਾਂਜੀ ੳਹ ਪਾਵਾਂਗੀ ਨਾ ਤੇ
ਅੱਛਾ ਰੇਂਦਾ ਏਦੇ ਚ ਅਦਰਕ, ਕੋਈ ਦਿੱਕਤ ਨਈ ਹੈ, ਵਧੀਆ ਰੇਂਦਾ ਅਦਰਕ ਏਦੇ ਚ ਪਾਓ ਨਾ ਥੋੜਾ ਈ ਪਾ ਲੋ ਪਾਵੇਂ, ਫਲੇਵਰ ਅੱਛਾ ਆਂਦਾ ਅਦਰਕ ਦਾ ਵੀ ਏਕ ਟੇਸਟ ਹੈਗਾ ਅਪਨਾ, ਏ ਚੱਕਰ ਏ ਜੀ, ਪਰ ਸਵਾਦ ਬਨਦਾ ਸਭ ਤੋਂ ਵਧ ਐ ਹੈ ਕਿ ਵਧੀਆ ਬਨਦੀ ਚੀਜ। ਹੋਰ ਸੁਣਾਓ ਸਭ।
ਬੜੀ ਵਦੀਆ ਰੈਸਪੀ ਦੱਸੀ ਤੁਸੀ ਸਾਨੂੰ ਦੇਖਾਂਗੀ ਮੈਂ ਬਲੋ ਜ਼ਰੂਰ ਟਰਾਈ ਕਰਾਂਗੀ ਦੇਖੋ, ਬੱਚੇ ਐਸੇ ਬਾਨੇ ਖਾਂਦੇ ਹੈਗੇ ਨੇ ਤੇ ਅੱਜ ਕੱਲ ਦੇ ਬੱਚੇ ਖਾਂਦੇ ਕਿੱਥੇ ਨੇ ਰੋਟੀ
ਹਾਂ, ਪਰ ਏਕ ਗਾੱਲ ਏ ਬੀਜ ਵਾਲਾ ਨੀ ਹੋਨਾ ਚਾਈਦਾ, ਹਲਕਾ ਹੋਨਾ ਚਾਈਦੈ ਬੈਂਗਨ।
ਹਾਂ, ਹਾਂ-ਹਾਂ ਤੁਸੀ ਮੈਨੂੰ ਖ਼ਰੀਦਨ ਦਾ ਤਰੀਕਾ ਵੀ ਦੱਸੇਆ ਤੇ ਬਨਾਨ, ਹਾਂਜੀ-ਹਾਂਜੀ, ਹਾਂਜੀ। ਕੇ ਹੋਨੇ ਚਾਈਦੇ, ਠੀਕ ਐ ਵੀਰ ਜੀ ਫੇਰ ਕਰਦੇ ਆ ਗਾੱਲ, ਓਕੇ ਜੀ। ਸਾੱਸੀ ਕਾਲ ਜੀ।